ਹੈਲੋ
ਹੈਲੋ ਸਸ ਸ੍ਰੀ ਕਾਲ ਭੈਣ ਜੀ।
ਸਸ ਸ੍ਰੀ ਕਾਲ ਜੀ ਹੋਰ ਕੀ ਹਾਲ ਨੇ ਤੁਹਾਡੇ।
ਬਸ ਵਧੀਆ ਤੁਸੀਂ ਦੱਸੋ ਠੀਕ ਹੋ?
ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਹੋਰ ਘਰ ਪਰਿਵਾਰ ਸਭ ਠੀਕ ਹੈ?
ਹਾਂਜੀ ਸਭ ਠੀਕ ਨੇ ਤੁਸੀਂ ਦੱਸੋ ਤੁਹਾਡੇ ਬੱਚੇ ਠੀਕ ਨੇ?
ਹਾਂਜੀ ਬੱਚੇ ਵੀ ਠੀਕ ਨੇ ਸਭ ਠੀਕ ਨੇ ਘਰ ਪਰਿਵਾਰ। ਬਸ ਬੈਠੀ ਸੀ ਮੈਂ ਕਿਹਾ ਬੜਾ ਚੀਰ ਹੋ ਗਿਆ ਭੈਣ ਜੀ ਨਾਲ ਗੱਲ ਨੀ ਹੋਈ ਪਤਾ ਨੀ ਕਿੱਧਰ ਗਏ ਦੇ ਨੇ।
ਨਈਂ-ਨਈਂ ਗਏ ਤੇ ਨੀ ਸੀ ਉਹ ਤੇ ਨੈਕਸਟ ਵੀਕ ਗਏ ਸੀ।
ਅੱਛਾ-ਅੱਛਾ ਹੋ ਹੋਰ ਦੱਸੋ ਅੱਜ ਕੱਲ੍ਹ ਕੀ ਕਰ ਰਹੇ ਹੋ?
ਕੁਛ ਨੀ ਬਸ ਅੱਜ ਕੱਲ੍ਹ ਤੇ ਉਹੀ ਆਪਣੇ ਘਰ ਦੇ ਕੰਮਾਂ ਚ ਬਿਜੀ ਸੀ। ਮੈਂ ਸੋਚਿਆ ਤੁਹਾਨੂੰ ਫੋਨ ਕਰ ਲਾਂ ਤੁਸੀਂ ਫਰੀ ਸੀ ਨਾ, ਮੈਂ ਡਿਸਟਰਬ ਤੇ ਨੀ ਕਰਤਾ?
ਹਾਂਜੀ-ਹਾਂਜੀ ਕੋਈ ਗੱਲ ਨੀ ਬਸ ਮਾੜਾ ਮੋਟਾ ਕੰਮ ਤਨ ਹੁੰਦਾ ਹੀ ਹੈ ਉਹਦੇ
ਹਾਂਜੀ-ਹਾਂਜੀ ਉਹ ਤੇ ਹੁੰਦਾ ਹੂ ਅੱਛਾ ਤੇ ਮੈਂ ਪੁੱਛਣਾ ਸੀ ਕਿ ਨਾ ਤੁਹਾਡਾ ਫੇਸ ਬਹੁਤ ਗਲੋ ਕਰਦਾ। ਤੁਸੀਂ ਆਪਣੇ ਕੀ ਯੂਜ ਕਰਦੇ ਹੋ ਫੇਸ ਤੇ ਮਤਲਬ ਕੋਈ ਘਰ ਦੀ ਹੋਮ ਰੈਮੇਡੀ ਜਾਂ ਕੋਈ ਕਰੀਮ ਵਗੈਰਾ ਮੈਨੂੰ ਵੀ ਦੱਸ ਦੋ।
ਹਾਂਜੀ-ਹਾਂਜੀ ਉਹ ਨਾ ਐਕਚੁਲੀ ਮੈਂ ਨਾ ਸਾਬਣ ਤੇ ਕਦੇ ਲਗਾਇਆ ਹੀ ਨੀ ਮੂੰਹ ਤੇ ਫੇਸ ਵੋਸ਼ ਸਾਬੁਨ ਕਦੇ ਵੀ ਨੀ ਲਗਾਇਆ ਮੈਂ ਤੇ ਹਮੇਸ਼ਾ ਮਤਲਬ ਨੈਚੁਰਲੀ ਚੀਜ਼ਾਂ ਹੀ ਜੋ ਆਪਣੇ ਘਰ ਦੀਆਂ ਹੁੰਦੀਆਂ ਨਾ ਉਹੀ ਯੂਜ ਕਰਨੀ ਆ, ਇਹਦੇ ਨਾਲ ਨਾ ਬੈਨੀ ਫਿਟ ਐ ਰਹਿੰਦਾ ਬਈ ਇਕ ਤਾਂ ਸਾਡੀ ਸਕਿੰਨ ਨੂੰ ਕੋਈ ਕੈਮੀਕਲ ਦਾ ਨੁਕਸਾਨ ਨੀ ਹੁੰਦਾ।
ਜੀ-ਜੀ।
ਤੇ ਦੂਜਾ ਏ ਹੁੰਦਾ ਵੇ ਕਿ ਇਹ ਮਤਲੱਬ ਸਾਡੀ ਸਕਿੰਨ ਨੂੰ ਨਾ ਹਮੇਸ਼ਾ ਜਵਾਨ ਤੇ ਟਾਈਟ ਰੱਖਦੀਆਂ ਨੇ ਜੋ ਹੋਮ ਰੈਮੀਡੀਜ਼ ਹੁੰਦੀਆਂ ਨੇ।
ਹਾਂਜੀ-ਹਾਂਜੀ
ਹਾਂਜੀ ਤੇ ਮੈਂ ਆਪਣੀ ਸਕਿੰਨ ਨੂੰ ਲੈ ਕੇ ਬੋਹਤ ਜਾਦਾ ਕੇਅਰਿੰਗ ਹੈਗੀ ਹਾਂ ਹੋਰ ਕਿਸੇ ਚੀਜ਼ ਨੂੰ ਹੋਵਾ ਨਾ ਹੋਵਾ। ਸਕਿੰਨ ਵਾਸਤੇ ਮੈਂ ਬੋਹਤ ਆਪਣੀ ਸਕਿੰਨ ਦਾ ਧਿਆਨ ਰੱਖਣੀ ਹਾਂ ਉਹਦੇ ਵਾਸਤੇ ਮੈਂ ਹਮੇਸ਼ਾ ਘਰ ਘਰ ਦੇ ਬਣੇ ਹੋਏ ਪ੍ਰੋਡਕਟ ਯੂਜ ਕਰਨੀ ਆ ਹਾਂਜੀ-ਹਾਂਜੀ।
ਤੇ ਕੀ ਯੂਜ ਕਰਦੇ ਮੈਨੂੰ ਵੀ ਦੱਸ ਦੋ ਕੁੱਝ।
ਹਾਂਜੀ ਮੈਂ ਨਾ ਐਕਚੁਲੀ ਪਤਾ ਕੀ ਕਰਨੀ ਆ ਜਦੋਂ ਸਵੇਰ ਹੁੰਦੀ ਹੈ ਨਾ
ਹਾਂਜੀ
ਸਵੇਰ ਹੁੰਦੀਆਂ ਹੀ ਜਦੋਂ ਮਤਲੱਬ ਆਪਾਂ ਅ ਪਿੰਡੇ ਤੇ ਸਾਬਣ- ਸੁੂਬਣ ਲਾ ਲਈ ਦਾ। ਅਤੇ ਮੂੰਹ ਵਾਸਤੇ ਮੈਂ ਬੇਸਣ ਹੁੰਦਾ ਨਾ ਆਪਣਾ ਜਿਹੜਾ ਅਸੀਂ ਜਿਹੜੀ ਸਬਜ਼ੀ ਵਗੈਰਾ ਬਣਾਨੇ ਹਾਂ ਹਾਂਜੀ ਉਹ ਵੇਸਣ ਵਿੱਚ ਚ ਹਾਂਜੀ ਉਹ ਵੇਸਣ ਵਿੱਚ ਕਦੀ ਤੇ ਜਿਵੇਂ ਕਿ ਅਗਰ ਦਈ ਪਈ ਹੋਈ ਏ ਅਗਰ ਜਿਵੇਂ ਦਈ ਦਈ ਪਈ ਦੀ ਏ ਤੇ ਮੈਂ ਦਈ ਯੂਜ ਕਰ ਲੈਨੀ ਹਾਂ ਜਿਵੇਂ ਮੰਨ ਲਉ ਕਦੀ ਦਈ ਹੁੰਦੀ ਏ। ਕਦੀ ਨਈ ਵੀ ਹੁੰਦੀ ਜੇ ਦੁੱਧ ਪਿਆ ਵੇ ਤੇ ਮੈਂ ਦੁੱਧ ਲੈ ਲੈਨੀ ਹਾਂ ਉਸਨੂੰ ਨਾ ਇੱਕ ਇਕ ਚਮੱਚ ਵੇਸਣ ਦੇ ਵਿੱਚ ਨਾ ਮੈਂ ਇੱਕ ਚਮੱਚ ਦੁੱਧ ਪਾ ਦਿੰਦੀ ਹਾਂ ਕਿ ਇੱਕਦਮ ਨੋਰਮਲ ਜਿਵੇਂ ਲਿਕਿਉਡ ਜਾਦਾ ਲਿਕਿਉਡ ਫੋਮ ਵਾਲਾ ਨੀ ਐਵੇਂ ਠੀਕ ਧੀਕ ਵਾਲਾ ਟੈਕਸਚਰ ਹੁੰਦਾ ਨਾ ਜਿਹਵੇ। ਹਾਂਜੀ, ਉਸ ਫੋਮ ਦਾ ਵੇਸਣ ਹੋ ਜਾਏ, ਅਤੇ ਉਹਦੇ ਵਿੱਚ ਇੱਕ ਪਿੰਚ ਇੱਕਦਮ।
ਅੱਛਾ, ਤੇ ਉਹ ਦੁੱਧ ਜੋ ਪਾਣੇ ਅਸੀ ਦੁੱਧ ਉਹ ਮਤਲੱਬ ਐਵੇਂ ਕੱਚਾ ਕੱਚਾ ਜਾਂ ਉਬਲਿਆ ਹੋਇਆ ਜਾਂ ਕੋਈ ਵੀ?
ਹਾਂਜੀ। ਓ ਨਾ ਨੋਰਮਲ ਹੋਣਾ ਚਾਈਦਾ ਦੁੱਧ ਅਗਰ ਤੁਸੀਂ ਕੱਚਾ ਤੁਆਡੇ ਕੋਲ ਅਵੇਲੇਬਲ ਹੈਗਾ ਤੇ ਕੱਚਾ ਕੱਚਾ ਪਾ ਲਉ ਨਈ ਤਾਂ ਮੈਂ ਤਾਂ ਫਰਿਜ਼ ਦਾ ਠੰਡਾ ਵੀ ਪਾ ਲੈਂਨੀ ਆ ਕਿਉਂਕਿ ਸਵੇਰੇ ਸਵੇਰੇ ਤਾਂ, ਹਾਂਜੀ ਕੱਚਾ ਨਹੀਂ ਹੁੰਦਾ, ਆਪਾਂ ਰਾਤੀ ਮਤਲੱਬ ਉਬਾਲ ਕੇ ਰੱਖਣੇ ਆਂ ਰਾਤੀ ਦੁੱਧ ਦੰਦ ਆਈ ਐਸ ਤੇ ਫਿਰ ਕੱਚਾ ਵੀ ਪਾ ਸਕਦੇ ਓ ਤੁਸੀਂ ਕੱਚਾ ਹੈਗਾ ਵੀ ਤੁਹਾਡੇ ਕੋਲ, ਤੇ ਉਬਲਿਆ ਹੋਇਆ ਠੰਡਾ ਹੋਣਾ ਚਾਹੀਦਾ ਗਰਮ ਨਹੀਂ। ਉਬਲਿਆ ਹੋਇਆ ਫਰਿੱਜ ਵਾਲਾ ਹੋਣਾ ਚਾਈਦਾ ਹਾਂਜੀ ਨਹੀਂ ਤਾਂ ਨੋਰਮਲ ਟੈਂਪਰੇਚਰ ਵਾਲਾ ਅਸੀਂ ਵੇਸਣ ਵਿੱਚ ਇੱਕ ਚਮਚ ਵੇਸਣ ਪਾ ਲਾਂਗੇ ਇੱਕ ਚਮੱਚ ਦੁੱਧ ਪਾ ਲਾਗੇ ਜੇ ਸਾਡੇ ਕੋਲ ਦੁੱਧ ਨਹੀਂ ਹੈਗੀ, ਦਹੀ ਹੈਗੀ ਤੇ ਆਪਾਂ ਅੱਧੀ ਚਮੱਚ ਦਹੀ ਪਾਵਾਂਗੇ ਇੱਕ ਚਮੱਚ ਦਹੀਂ ਨੀ ਪਾਵਾਂਗੇ ਅੱਧੀ ਚਮੱਚ ਦਈ ਦੀ ਵੇਸਣ ਵਿਚ ਬੋਤ ਹੋ ਜੇਗੀ।
ਅੱਛਾ ਅੱਧੀ ਚਮੱਚ ਦਈ ਤੇ ਵੇਸਣ ਦੀ ਇੱਕ ਚੱਮਚ, ਦੋ ਚੱਮਚ
ਨਹੀਂ-ਨਹੀਂ ਵੇਸਨ ਇੱਕ ਚੱਮਚ। ਆਪਾਂ ਫੇਸ ਵਾਸਤੇ ਈ ਲੈਣਾ ਵੇ ਨਾ। ਠੀਕ ਐ ਫਿਰ ਤੇ ਸਾਡੇ ਫੇਸ ਵਾਸਤੇ ਐਨਾ ਹੀ ਬਹੁਤ, ਅੱਧੀ ਚਮਚ ਹਾਂਜੀ ਬੋਤ ਆਰਾਮ ਨਾਲ ਹੋ ਜਾਏਗੀ ਇੱਕ ਚਮਚ 'ਚ, ਇੱਕ ਚਮਚ ਬੇਸਨ, ਹਾਂਜੀ। ਇੱਕ ਚਮਚ ਬੇਸਨ ਚੁੱਟਕੀ ਭਰ ਹਲਦੀ ਪਾਵਾਂਗੇ ਤੇ ਅੱਧੀ ਚਮਚ ਦਈ ਪਾਵਾਂਗੇ ਵਿੱਚ ਹਾਂਜੀ, ਤੇ ਜੇ ਤੁਹਾਡੇ ਕੋਲ ਨਿੰਬੂ ਹੈਗਾ ਵੇ ਤੇ ਪਾ ਲੋ। ਮੇਰੇ ਕੋਲ ਤਾਂ ਵੈਸੇ ਨਿੰਬੂ ਹੁੰਦਾ ਈ ਏ। ਹੁਣ ਗਰਮੀਆਂ ਚੱਲਦੀਆਂ ਨੇ ਨਾ। ਹੁਣ ਤਾਂ ਹਮੇਸ਼ਾ ਈ ਨਿੰਬੂ ਰਹਿੰਦਾ ਈ ਏ।
ਨਿੰਬੂ ਦੀ ਦੋ-ਤਿੰਨ ਬੂੰਦਾ, ਚਾਰ ਬੂੰਦਾ, ਕਤਰੇ ਟਪਕਾ ਲ‌ਓ। ਉਸੇ ਵੇਸਣ ਵਾਲੇ 'ਚ ਇੱਕ ਬਾਊਲ ਵਿੱਚ ਲੈ ਲੈਣਾ, ਅਸੀਂ ਸਾਰਾ ਸਮਾਨ। ਹਾਂਜੀ ਤੇ ਫਿਰ ਆਪਾਂ ਇਹਨੂੰ ਮਿਕਸ ਕਰਕੇ ਨਾ ਤੇ ਫੇਸ ਦੇ ਉੱਤੇ ਮੈਂ ਮਤਲਬ ਲਗਾ ਲੈਂਦੀ ਆਂ। ਫੇਸ ਦੇ ਉੱਤੇ ਨਾ ਹਾਂਜੀ ਅੱਪਰ ਵਰਡ ਕਰਕੇ ਨਾ ਜਿਵੇਂ ਕਿ ਠੋਡੀ ਤੋਂ ਲੈ ਕੇ ਉਪ ਰ ਨੂੰ ਕਰਦੇ-ਕਰਦੇ ਗੱਲਾਂ ਦੇ ਉੱਤੇ-ਉਤੇ ਤਕ ਕਰਕੇ ਹਾਂਜੀ-ਹਾਂਜੀ ਉੱਪਰ ਨੂੰ ਕਰ ਕਰਕੇ ਨਾ ਸਾਰਾ ਐਵੇਂ ਇੱਕ ਪਤਲਾ-ਪਤਲਾ ਨੋਰਮਲ ਟਾਈਪ ਦਾ ਲਗਾ ਲੈਣਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਫੇਸ ਪੈਕ ਲਗਾਦੇ ਹਾਂ। ਆਪਾਂ ਹੈਲੋ ਹਾਂਜੀ ਤੇ ਹਾਂਜੀ ਉਹ ਲਗਾਣ ਦੇ ਬਾਅਦ ਨਾ ਆਪਾਂ ਮਤਲਬ ਮੈਂ ਆਪਣਾ ਸ਼ੋਵਰ ਲੈ ਲੈਂਨੀ ਆ। ਨਾਂਅ ਲੈਨੀ ਆ ਫਿਰ ਬਾਚ ਜਦੋਂ ਏਨੂੰ ਮਾੜਾ-ਮਾੜਾ ਸੁੱਕ ਜਾਂਦਾ ਵੇ ਤੇ ਐਨੂੰ ਹਲਕਾ-ਹਲਕਾ ਪਾਣੀ ਲਾ ਕੇ ਰਗੜ-ਰਗੜ ਕੇ ਮੂੰਹ ਧੋ ਲੈਂਨੀ ਆ।
ਅੱਛਾ।
ਹਾਂਜੀ, ਮੂੰਹ ਧੋ ਕੇ ਜਦੋਂ ਬਾਹਰ ਆਈ ਦਾ ਵੇ। ਤੇ ਓਦੋਂ ਮੈਂ ਸਕਿੰਨ ਦੇ ਉੱਤੇ ਆਪਣਾ
ਰੋਜ਼ ਵੋਟਰ ਹੁੰਦਾ ਨਾ, ਗੁਲਾਬ ਜਲ ਹੁੰਦਾ, ਜਾਂ ਤੁਸੀਂ ਨਿੰਮ ਵਾਲਾ ਲੈ ਲਓ। ਨਿੰਮ ਵਾਲਾ ਹੁੰਦਾ ਵੇ ਇੱਕਸ ਟਰੇ ਹੁੰਦਾ ਵੇ, ਮਤਲਬ ਕਿ ਟੋਨਰ ਹੁੰਦਾ ਵੇ। ਰੋਜ਼ ਵੋਟਰ ਵਾਲਾ ਲੈ ਲਓ, ਨਿੰਮ ਵਾਲਾ ਲੈ ਲਉ, ਮੈਂ ਤਾਂ ਮਤਲਬ ਆਪਣਾ ਗੁਲਾਬਜਲ ਰੱਖਿਆ ਦਾ ਵੇ। ਲੇਕਿਨ ਜਿਨ੍ਹਾਂ ਦੇ ਫੇਸ 'ਤੇ ਪਿੰਪਲਸ ਵਗੈਰਾ ਜ਼ਿਆਦਾ ਰਹਿੰਦੇ ਨੇ, ਉਹ ਨਿੰਮ ਵਾਲਾ ਯੂਜ਼ ਕਰ ਸਕ ਸਕਦੇ ਨੇ, ਨਿੰਮ ਵਾਲਾ ਟੋਨਰ। ਹਾਂਜੀ, ਤੇ ਗੁਲਾਬ ਜਲ ਮੈਂ ਕੋਟਨ ਦੇ ਉੱਤੇ ਲੈ ਕੇ ਨਾ ਆਪਣਾ ਆਪਣੀ ਸਕਿੰਨ ਦੇ ਉੱਤੇ ਲਗਾ ਲੈਂਦੀ ਹਾਂ ਫੇਸ ਦੇ ਉੱਤੇ, ਨਹਾ ਕੇ ਆਉਂਦੀ ਹਾਂ ਨਾ ਤੇ- ਇੱਕ-ਇੱਕ ਮਿੰਟ ਵੀ ਨਹੀਂ ਲੱਗਦਾ, ਜਦੋਂ ਸਾਡਾ ਮਤਲਬ ਫੇਸ ਸੁੱਕਣਾ ਸ਼ੁਰੂ ਹੋ ਜਾਂਦਾ ਨਾ ਉਸ ਤੋਂ ਬਾਅਦ ਮੈਂ ਆਪਣਾ ਐਲੋਵੇਰਾ ਜੈਲ ਹੈਗਾ, ਆਪਣਾ ਕੋਈ ਵੀ ਲ ਲੋ ਤੁਸੀਂ, ਵੈਸੇ ਅਗਰ ਤੁਹਾਡੇ ਕਾਰ ਹੈਗਾ ਵ ਤੇ ਕਾਰ ਵੱਲ ਲਗਾ ਲਓ, ਥੋੜਾ ਜਿਹਾ ਪਲਪ ਕੱਢ ਕੇ ਕਿ ਉਹਦਾ ਫੇਸ 'ਰਗੜ ਲਉ, ਨਹੀਂ ਤਾਂ ਤੁਸੀਂ ਬਜ਼ਾਰੋ ਵੀ ਐਲੋਵੇੀਰਾ ਜੈਲ ਪਤੰਜਲੀ ਦਾ ਵੀ ਅੱਛਾ ਹੀ ਹੁੰਦਾ ਵ। ਇਹ ਸਭ ਮਤਲਬ ਮਿਲਾਵਟ ਨਹੀਂ ਹੁੰਦੀ ਇਹਨਾਂ 'ਚ-
ਹੂ-
ਹਾਂਜੀ, ਤੇ ਐਲੋਵੇਰਾ ਜੈੱਲ ਲਗਾ ਲਓ। ਫੇਸ 'ਤੇ ਉਤੇ, ਫਿਰ ਉਹਨੂੰ ਥੋੜ੍ਹਾ ਜਿਹਾ ਸੁੱਕਣ ਦਿਉ। ਹਾਂਜੀ, ਫਿਰ ਉਹਨੂੰ ਸੁੱਕਣ ਦਿੰਦੀ ਹਾਂ। ਫਿਰ ਕੋਈ ਵੀ ਮੋਇਸਚਰਾਈਜਰ ਬੈਸਟ ਕੰਪਨੀ ਦਾ, ਜਿਹਦੇ ਵਿੱਚ ਕੈਮੀਕਲ ਨਾ ਹੋਣ, ਲੈਕਮੇ ਵੀ ਹੈਗਾ ਵੀ, ਪੋ ਵੀ ਹੈਗਾ ਵ, ਬੜੀ ਸਾਰੀ ਕੰਪਨੀਆਂ ਨੇ ਆਯੁਰਵੇੈਦਿਕ, ਪਤੰਜਲੀ ਦੇ ਵੀ ਮਿਲਦੇ ਪਏ ਨੇ। ਤੁਸੀਂ ਕੋਈ ਵੀ ਮੋਸ਼ਰ ਮਕਚੁਰਾਈਜ਼ਰ ਲਗਾ ਸਕਦੇ ਹੋ। ਗਰਮੀ 'ਚ ਕਈ ਬੰਦੇ ਕਹਿੰਦੇ ਕਿ ਗਰਮੀ ਆਪਾਂ ਨਹੀਂ ਲਗਾਉਣਾ ਚਿਕਣਾ ਹੁੰਦਾ, ਪਰ ਨਹੀਂ ਸਾਡੀ ਸਕਿੰਨ ਨੂੰ ਵੀ, ਜਿਵੇਂ ਸਾਡੇ ਸਰੀਰ ਨੂੰ ਖੁਰਾਕ ਚਾਹੀਦੀ ਹੈ ਐਵੇਂ ਸਾਡੀ ਸਕਿੰਨ ਨੂੰ ਵੀ ਖੁਰਾਕ ਚਾਹੀਦੀ ਏ।
ਹਾਂਜੀ ਹਾਂਜੀ, ਤੇ ਤੁਸੀਂ ਕਿਹੜਾ ਯੂਜ ਕਰਦੇ ਹੋ?
ਹਾਂਜੀ। ਮੋਸਚਰਾਈਜਰ ਮੈਂ ਤੇ ਵੈਸੇ ਲੈਕਮੀ ਦਾ ਫਿਲਹਾਲ ਲਗਾ ਰਹੀ ਹਾਂ, ਬਾਕੀ ਮੈਂ ਕੁਛ ਕੁਛ ਵੀ ਜਦੋਂ ਵੀ ਖਰੀਦਣ ਜਾਂਦੀ ਹਾਂ, ਜਿਹੜਾ ਬੈਸਟ ਲੱਗਦਾ ਮੈਨੂੰ ਜਿਹਦੇ 'ਚ ਪੈਰਾ ਬੀਨ ਫਰੀ ਆਉਂਦੇ ਨੇ ਜਿਹੜੇ ਉਹ ਲਗਾ ਲੈਂਦੀ ਹਾਂ। ਜਿਹਨ੍ਹਾਂ 'ਚ ਪੈਰਾਬੀਨ ਕੈਮੀਕਲ ਵਾਲਾਂ ਵਾਸਤੇ ਔਰ ਫੇਸ ਵਾਸਤੇ ਵੀ ਖੁਰਾਬ ਵੀ ਕਰਦੇ ਨੇ, ਤੇ ਇਸ ਤਰ੍ਹਾਂ ਲਗਾ ਲੈਂਦੀ ਹਾਂ, ਹਾਂਜੀ ਜੀ, ਸਾਰਾ ਦਿਨ ਮੇਰਾ ਮਤਲਬ ਐਵੇਂ ਨਿਕਲ ਜਾਂਦਾ, ਅਗਰ ਆਪਾਂ ਕਿੱਥੇ ਜਾਣਾ ਹੈ ਤਾਂ ਉੱਪਰੋਂ ਮੇਕਅਪ ਕਰ ਲਈ ਦਾ ਵੇ। ਐਵੇਂ ਸਿੰਪਲ ਫੇਸਵੋਸ਼ ਕਰਕੇ, ਤੇ ਫਿਰ ਜਦੋਂ ਰਾਤ ਹੁੰਦੀ ਹੈ ਅਤੇ ਰਾਤੀ ਵੀ ਮੈਂ ਆਪਣਾ ਫੇਸ, ਅੱਛੀ ਤਰ੍ਹਾਂ ਵੋਸ਼ ਕਰਕੇ ਹੀ ਤੋ ਮਤਲਬ ਸੌਨੀ ਹਾਂ। ਅਗਰ ਮਤਲਬ ਹਾਂਜੀ, ਜਿਵੇਂ ਅਗਰ ਮੈਂ ਸਵੇਰੇ ਵੇਸਣ ਲਗਾਇਆਵੇ ਅਤੇ ਮੈਂ ਰਾਤੀ ਕੁਛ ਐਵੇਂ ਦਾ ਚੀਜ਼ ਯੂਜ ਕਰਨੀ ਆ, ਨੈਚੁਰਲੀ ਘਰ ਦੀ ਕਿ ਫੇਸਵੋਸ਼ ਹੋ ਜਾਵੇ, ਜਿੱਦਾਂ ਚਾਵਲ ਦਾ ਆਟਾ ਲੈ ਲੈਂਦੀ ਹਾਂ।
ਹਾਂਜੀ।
ਚਾਵਲ ਦੇ ਆਟੇ ਦੇ ਵਿੱਚ ਮਾੜਾ ਜਿਹਾ, ਦੋ ਬੂੰਦਾ ਗਰੀ ਦਾ ਤੇਲ ਪਾ ਕੇ ਦੋ ਚਾਰ ਬੂੰਦਾ ਨਿੰਬੂ ਦਾ ਰਸ ਪਾ ਕੇ, ਤੇ ਇਹਨੂੰ ਥੋੜ੍ਹਾ ਜਿਹਾ ਮਤਲਬ ਐਵੇਂ ਦਾ ਕਰਕੇ ਨਾ, ਜਿਵੇਂ ਆਪਾਂ ਵੇਸਣ ਨੂੰ ਕੀਤਾ ਸੀ ਤੇ ਨੱਕ ਦੇ ਕੋਲ ਆਸ ਪਾਸ ਗੰਦਗੀ ਹੁੰਦੀ ਨਾ, ਬਲੈਕ ਹੈਂਡਸ ਵਗੈਰਾ ਹੁੰਦੇ ਨੇ, ਹਾਂਜੀ ਇੱਧਰ ਨਾ ਚਾਵਲ ਦਾ ਆਟਾ ਥੋੜ੍ਹਾ ਦਰਦਰਾ ਹੀ ਹੁੰਦਾ ਉਹ ਚਾਹੇ ਫਾਈਨ ਵੀ ਪੀਸਿਆ ਹੋਵੇ, ਤੇ ਵੀ ਉਹਦੇ ਅੰਦਰ ਇੱਕ ਰੜਕ ਹੁੰਦੀ ਹੈ ਚੁਭਦਾਵੇ ਉਹ ਹਾਂਜੀ ਉਹਨੂੰ ਹਲਕੇ ਆ ਨਾਲ ਫਿੰਗਰਸ ਨਾਲ ਮਸਾਜ ਮਸੂਜ ਕਰਕੇ ਫੇਸ ਧੋ ਕੇ ਨਾ ਮੈਂ
ਹਾਂਜੀ।
ਹਾਂਜੀ ਫੇਸ ਧੋ ਕੇ ਤੇ ਫਿਰ ਉਹਨੂੰ ਮਤਲਬ ਆਪਾਂ ਟੈਪ, ਟੈਪ ਕਰਕੇ ਖਾਣਾ ਵੇ ਫੇਸ ਰਗੜਨਾ ਨਹੀਂ ਸਾਡੀ ਸਕਿੰਨ ਬਹੁਤ ਨਾਜ਼ੁਕ ਹੁੰਦੀ ਹੈ ਇਹਨੂੰ ਬਿਲਕੁਲ ਬੱਚਿਆਂ ਵਰਗੀ ਰੱਖੀਏ ਤੇ ਐਵੇਂ ਹੀ ਰਹਿੰਦੀ ਹੈ ਹਮੇਸ਼ਾ।
ਅੱਛਾ ਤੇ ਉਹ ਤੇ ਮਾਰਕੀਟ ਹੀ ਫੇਸ਼ ਵੋਸ਼ ਵਗੈਰਾ ਵੀ ਆਉਂਦੇ ਨੇ ਬਲੈਕ ਹੈਡਸ ਤੇ ਤੇ ਉਹ ਨੀ ਯੂਜ ਕਰਦੇ ਤੁਸੀਂ।
ਵੈਸੇ ਮੈਂ ਬਹੁਤ ਘੱਟ ਹੀ ਯੂਜ ਕਰਨੀ ਹਾਂ ਫੇਸਵੋਸ਼ ਵਗੈਰਾ ਮੈਂ ਘਰ ਦੀ ਹਾਂ ਨੈਚੁਰਲੀ ਚੀਜ਼ਾਂ ਯੂਜ ਕਰਨੀਆਂ ਮਤਲਬ ਹਾਂਜੀ ਕਦੀ ਦਹੀਂ ਦਾ ਪੈਕ ਬਣਾ ਕੇ ਲਗਾ ਲੈਂਦੀ ਹਾਂ। ਕਦੀ ਚਾਵਲ ਦਾ ਕਦੀ ਇਸ ਤਰ੍ਹਾਂ ਕੁਛ ਵੀ ਹੋਏ ਜਿਵੇਂ ਆਪਾਂ ਕਿਚਨ ਚ ਮੈਂ ਕੰਮ ਕਰ ਰਹੀ ਹਾਂ ਤੇ ਮੈਂ ਟਮਾਟਰ ਨੂੰ ਕੱਟ ਕਰਕੇ ਟਮਾਟਰ ਉੱਤੇ ਚੀਨੀ ਪਾ ਕੇ ਤੇ ਟਮਾਟਰ ਤੇ ਚੀਨੀ ਪਾ ਕੇ ਉਨੂੰ ਫੇਸ 'ਤੇ ਰਗੜ ਲੈਂਦੀ ਹਾਂ ਉਹ ਸਕਰਬ ਦਾ ਕੰਮ ਕਰਦਾ। ਉਹ ਸਕਰਬ ਦਾ ਕੰਮ ਹਾਂਜੀ ਉਹ ਸਕਰਬ ਦਾ ਕੰਮ ਕਰਦਾ ਵੇ। ਤੇ ਉਹਦੇ ਨਾਲ ਵੀ ਸਾਡੀ ਸਕਿੰਨ ਡਲ ਸਕਿਨ ਡੈਡ ਸਕਿੰਨ ਰਿਮੂਵ ਹੁੰਦੀ ਏ। ਉਸ ਤੋਂ ਬਾਅਦ ਜਿਹੜਾ ਫੇਸ ਪੈਕ ਮੈਂ ਤੁਹਾਨੂੰ ਦੱਸਿਆ ਵੇਸਨ ਵਾਲਾ ਉਹ ਲਗਾ ਕੇ ਫਿਰ ਫੇਸ ਵੋਸ਼ ਕਰ ਲਓ ਤੇ ਐ ਵੀ ਸਹੀ ਰਹਿੰਦਾ ਵੇ ਅਤੇ ਜਦੋਂ ਮੈਂ ਰਾਤੀ ਚਾਵਲ ਦੇ ਆਟਾ ਫੇਸਵਾਸ਼ ਕਰਨੀ ਹਾਂ। ਉਸ ਤੋਂ ਬਾਅਦ ਮੂੰਹ ਧੋ ਕੇ ਟੈਪ, ਟੈਪ ਸੁਕਾਉਣ ਤੋਂ ਬਾਅਦ ਮੈਂ ਆਪਣਾ ਗਰੀ ਦਾ ਤੇਲ ਜਿਹੜਾ ਹੁੰਦਾ ਨਾ ਸਾਡਾ ਨਾਰੀਅਲ ਵਾਲਾ ਹਾਂਜੀ ਇਹ ਨਾਰੀਅਲ ਵਾਲਾ ਤੇਲ ਫੇਸ ਦੇ ਉੱਤੇ ਲਗਾ ਕੇ ਰਾਤੀ ਸੌ ਜਾਂਦੀ ਹਾਂ। ਵੈਸੇ ਮੈਂ ਆਪਣੀ ਹਾਂਜੀ ਵੈਸੇ ਮੈਂ ਰਾਤ ਵਾਸਤੇ ਆਪਣੀ ਨਾਈਟ ਕਰੀਮ ਵੀ ਬਣਾਈ ਦੀ ਏ। ਉਹ ਵੀ ਬਹੁਤ ਇਫੈਕਟਿਵ ਹੈਗੀ ਹੈ ਮੇਰੇ ਫੇਸ 'ਤੇ ਮੱਥੇ 'ਤੇ ਕੋਈ। ਫਾਈਨ ਲਾਇੰਸ ਨਹੀਂ ਹੈਗੀ, ਚਿਹਰਾ ਇਕਦਮ ਮਤਲਬ ਟੱਚ ਬੁੱਡ ਐਵੇਂ ਸਕਿੰਨ ਇੱਕਦਮ ਮੇਰੀ ਟਾਈਟ ਹੈਗੀ ਹੈ ਲੱਗਦਾ ਵੀ ਨਹੀਂ ਹੈਗਾ ਕਿ ਮਤਲਬ ਦੋ ਬੱਚਿਆਂ ਦੀ ਮੰਮੀ ਆਂ ਮੈਂ ਕਿਉਂਕਿ ਮੈਂ ਰਾਤ ਨੂੰ ਨਾਈਟ ਕਰੀਮ ਜ਼ਰੂਰ ਯੂਜ਼ ਕਰਨੀ ਆ ਆਪਣੀ ਘਰ ਦੀ ਬਣਾਈ ਹੋਈ।
ਦੇਖਿਆ ਮੈਂ ਤਾਂ ਹੀ ਤੇ ਪੁੱਛਿਆ ਮੈਂ ਤੁਹਾਡੇ ਤੋਂ ਕੀ ਫੇਸ ਤੁਹਾਡਾ ਬਹੁਤ ਗਲੋ ਕਰਦਾ।
ਹਾਂਜੀ, ਨਾਈਟ ਕਰੀਮ ਵਾਸਤੇ ਵੀ ਆਪਾਂ ਜੇ ਮਤਲਬ ਨਾਈਟ ਕਰੀਮ ਬਣਾਣੀ ਹੈ ਨਾ ਬਹੁਤ ਸੀਗੇ ਔਰ ਪਤਾ ਬਾਜ਼ਾਰ ਜਾਓਗੇ ਨਾ ਤੁਹਾਨੂੰ ਨਾਈਟ ਕਰੀਮ ਅੱਠ, ਅੱਠ ਨੌ, ਨੌ ਸੌ ਰੁਪਏ ਦੀਆਂ ਮਿਲਦੀ ਛੇ ਸੌ ਤੋਂ ਸਟਾਰਟ ਨੇ ਫਿਰ ਉਹਨਾਂ ਵਿੱਚ ਹਾਂਜੀ ਉਹਦੇ'ਕੈਮੀਕਲ ਹੁੰਦੇ ਨੇ। ਤੇ ਆਪਾਂ ਘਰ ਵਸ ਘਰ ਨਾਈਟ ਕਰੀਮ ਬਣਾ ਸਕਦੇ ਹਾਂ ਤੇ ਉਹ ਬੜੀ ਇਫੈਕਟ- ਇਫੈਕਟ ਵੀ ਹੁੰਦੀ ਏ। ਤੇ ਸਕਿੰਨ ਨੂੰ ਕੋਈ ਨੁਕਸਾਨ ਨਹੀਂ ਦਿੰਦੀ ਤੁਹਾਨੂੰ ਉਹਦਾ ਰਿਜ਼ਲਟ ਬੜਾ ਅੱਛਾ ਨਜ਼ਰ ਆਏਗਾ।
ਅੱਛਾ।
ਹਾਂਜੀ, ਮੈਂ ਤੁਹਾਨੂੰ ਫਿਰ ਦੱਸਾਂਗੀ ਨਾਈਟ ਕਰੀਮ ਦੀ ਰੈਸਪੀ ਹਾਂਜੀ।
ਹਾਂਜੀ ਚਲੋ ਠੀਕ ਹੈ ਫਿਰ।
'ਸਤਿ ਸ਼੍ਰੀ ਅਕਾਲ ਜੀ'।
'ਸਤਿ ਸ਼੍ਰੀ ਅਕਾਲ'। ਦੀ ਗੱਲ ਕਰਨੀ ਆ, ਉਨਦੀ ਵਖਦੀ। ਤੇਰੇ ਫੋਨ ਤੋਂ ਕੋਈ ਹੋਰ ਗੱਲ ਨਹੀਂ ਕਰ ਸਕਦਾ। ਤੇ ਤੂੰ ਹੀ ਕਰੇਗੀ। ਹੈਂ।